ਦੀ ਸੰਸ੍ਰ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਐ? ਅਸੀਂ ਵੱਧੀਆ ਹੋਰ ਕੀ ਕਰ ਰਏ ਸੀ?
ਕੁਛ ਨੀ ਬੈਠੀ ਹੋਏ ਸੀ, ਰੋਟੀ ਵਗੈਰਾ ਖਾਣ ਲੱਗੀ ਸੀ ਬਸ।
ਅੱਛਾ ਅਸੀਂ ਤਾਂ ਖਾ ਲਈ ਵੇਲੇ ਨਈ ਹੋਏ ਹੋਣੇ ਤੁਸੀਂ?
ਨਈ -ਨਈ ਅਸੀਂ ਲੇਟ ਈ ਵੇਲੇ ਹੁੰਦੇ ਆ, ਮਤਲਬ ਲੇਟ ਈ ਰੋਟੀ ਰੋਟੀ ਬਣਦੀ ਐ ਤੇ ਫੇਰ ਹਜੇ ਖਾਣੀ ਐ।
ਅੱਛਾ-ਅੱਛਾ ਅਸੀ ਤਾਂ ਵੇਲੇ ਹੋ ਗਏ ਸੀਂ ਰੋਟੀ-ਰਾਟੀ ਖਾ ਕੇ। ਭਾਂਡੇ ਵਗੈਰਾ ਮਾਂਜਲੇ ਸੀਗੇ। ਮੈਂ ਕੇਆ, ਹਾਂ ਮੈਂ ਕੇਆ ਚਲੋ ਫੋਨ ਕਰ ਲਈ ਏ।
ਹਾਂਜੀ -ਹਾਂਜੀ ਹੋਰ ਘਰ ਸਭ ਠੀਕ ਐ?
ਹਾਂਜੀ- ਹਾਂਜੀ ਘਰ ਸਬ ਠੀਕ ਐ, ਤੁਆਡੇ ਘਰ ਠੀਕ ਐ ਬੱਚੇ- ਬੁੱਚੇ ਸਬ?
ਸਾਰੇ ਵੱਧੀਆ ਠੀਕ ਸਭ ਇੱਕਦਮ।
ਹਾਂਜੀ। ਚਲੋ ਠੀਕ ਐ ਜੀ।
ਹਾਂ ਜੋਰ ਮੌਸਮ ਕੇਹੋ ਜੇਆ।
ਮੌਸਮ ਤਾਂ ਦੇਖੋ ਸਵੇਰੇ ਨਾ ਬਾਰੇਸ਼ ਹੋਈ ਸੀ। ਪੇਲੇ ਪੰਦਰਾਂ ਵੀ-ਮਿੰਟ ਦੀ ਹੋਈ ਸੀ ਉਸ ਤੋਂ ਬਾਦ ਧੁੱਪ ਨਿਕਲੀ, ਫੁਲ ਗਰਮੀ ਇਤਨੀ ਗਰਮੀ ਐ ਨਾ ਅੱਜ
ਹਾਂ।
ਬਾਰੇਸ਼ ਦਾ ਜੇੜਾ ਹੋਏਆ ਕੋਈ ਫਾਏਦਾ ਨੀ ਹੋਏਆ। ਬਾਰਿਸ਼ ਪੰਦਰਾਂ ਵੀਹ-ਮਿੰਟ ਹੋਈ ਸੀ ਉਸ ਤੋਂ ਬਾਦ ਧੁੱਪ
ਸਾਡੇ ਏਥੇ ਤੇ ਬੋਹਤ ਈ ਟਾਈਮ ਹੋ ਗੇਆ ਮਤਲਬ ਬਾਰਿਸ਼ ਹੋਈ ਨੀ ਐ ਕੋਈ ਇੱਕ ਹਫ਼ਤਾ ਪਹਿਲੇ ਹੋਈ ਸੀ। ਉਸ ਤੋਂ ਬਾਅਦ ਤੇ ਬਿਲਕੁਲ ਵੀ ਨੀ ਐ। ਇੰਨੀ ਜ਼ਿਆਦਾ ਟੈਂਪਰੇਚਰ ਐ, ਬਾਹਰ ਨਿਕਲਣ ਦਾ ਦਿਲ ਈ ਨੀ ਕਰਦਾ।
ਨਹੀਂ ਸਾਡੇ ਪਰਸੋਂ ਵੀ ਹੋਈ ਸੀ। ਪਰਸੋਂ ਤਾਂ ਸਗੋਂ ਪੂਰਾ ਦਿਨ ਲੱਗੀ ਰਹੀ, ਪਰਸੋਂ ਤਾਂ।
ਅੱਛਾ-ਅੱਛਾ। ਨੀ ਐਥੇ ਤੇ ਬਿਲਕੁਲ ਵੀ ਨੀ ਐ। ਐਥੇ ਤੇ ਬਹੁਤ ਜ਼ਿਆਦਾ ਗਰਮੀ ਆ।
ਹਾਂ, ਗਰਮੀ ਤਾਂ ਬਹੁਤ ਐ।
ਬੱਤੀ ਵਗੈਰਾ ਵੀ ਬੰਦ ਰਹਿੰਦੀ ਐ। ਇੰਨੇ ਜ਼ਿਆਦਾ ਕੱਟ ਵਗੈਰਾ ਲੱਗ ਰਿਹਾ।
ਹਾਂ, ਹਮ ਬਿਜਲੀ ਦੇ ਵੀ ਬੜੇ ਕੱਟ ਲੱਗਦੇ ਪਏ ਨਾ।
ਹਾਂਜੀ, ਕਿਉਂਕਿ ਗਰਮੀ ਐ ਨਾ, ਫੇਰ ਓਵਰਲੋਡ ਹੋ ਜਾਂਦਾ ਐ। ਤੇ ਫਿਰ ਬਾਰ-ਬਾਰ
ਤੇ ਕੱਟ ਜ਼ਿਆਦਾ ਈ ਲੱਗਦੇ ਆ। ਰਾਤੀ ਵੀ ਲੱਗ ਜਾਂਦਾ ਨਾ। ਸਾਡੀ ਵੀ, ਰਾਤੀ ਵੀ ਘੰਟਾ-ਡੇਢ-ਘੰਟਾ ਰਾਤੀ ਵੀ ਲੱਗਦਾ।
ਅੱਛਾ-ਅੱਛਾ। ਨਹੀਂ ਸਾਡੇ ਤਾਂ ਸਵੇਰੇ-ਸਵੇਰੇ ਲੱਗਦਾ ਬੱਸ। ਉਸ ਤੋਂ ਬਾਅਦ ਪੂਰੇ ਦਿਨ ਮਤਲਬ ਲਾਈਟ ਹੁੰਦੀ ਐ। ਅਗਰ ਜਾਏਗੀ ਵੀ ਤੇ ਦਸ ਮਿੰਨਟ, ਇਸ ਤੋਂ ਜ਼ਿਆਦਾ ਨੀ। ਲੇਕਿਨ ਸਵੇਰੇ ਅੱਜ-ਕੱਲ੍ਹ ਦੋ ਘੰਟੇ ਦਾ ਲੱਗਣ ਲੱਗਿਆ। ਕਦੀ ਤਿੰਨ ਘੰਟੇ, ਕਦੀ ਦੋ
ਨਹੀਂ ਸਾਡੀ ਰਾਤੀ ਜਾਂਦੀ ਇੱਕ ਘੰਟੇ ਵਾਸਤੇ ਦੁਪਹਿਰੀ ਗਈ ਤਾਂ ਘੱਟ-ਵੱਧ ਜਾਏਗੀ। ਰਾਤੀਂ ਪਤਾ ਨੀ ਏ ਕੀ ਐ
ਕਿਉਂਕਿ, ਸਾਡੇ ਐਥੇ ਹੋਟਲਸ ਵਗੈਰਾ ਕਾਫ਼ੀ ਐ ਨਾ ਤੇ ਕਾਫ਼ੀ ਹੁਣ ਟੂਰਿਸਟ ਵਗੈਰਾ ਆਂਦੇ ਤੇ ਲੋਡ ਪੈਂਦਾ ਏ ਸੀ ਦਾ ਤੇ ਇਥੇ ਬਹੁਤ ਜ਼ਿਆਦਾ ਕੱਟ ਲੱਗ ਰਿਹਾ।
ਹਾਂ, ਫੇਰ ਉਸ ਕਰਕੇ ਵੀ ਹੋ ਜਾਂਦਾ ਨਾ। ਕੁਛ ਟੈਂਮ ਦੀਆਂ ਛੁੱਟੀਆਂ ਵੀ ਐ ਨਾ। ਤੇ ਸਾਰੇ ਨਿਕਲੇ ਹੋਏ ਘੁੰਮਣ ਵਾਸਤੇ। ਹੁਣ ਤਾਂ ਚਲੋ, ਖਤਮ ਈ ਹੋਣ ਵਾਲੀਆਂ ਛੁੱਟੀਆਂ।
ਨਹੀਂ ਸਾਡੇ ਐਥੇ ਤੇ ਬਾਈ ਜੁਲਾਈ ਨੂੰ ਖੁੱਲਿਆ।
ਅੱਛਾ, ਤੁਵਾਡੇ ਬਾਈ ਜੁਲਾਈ ਨੂੰ
ਸਾਡੇ ਐਥੇ ਲੇਟ ਪੈਂਦੀ ਐ ਨਾ। ਸਾਡੇ ਇੱਥੇ ਇੱਕ ਜੂਨ ਨੂੰ ਛੋਟੇ ਬੱਚਿਆਂ ਦੀ ਪੈਂਦੀ ਐ। ਓ ਜੋ ਵੱਡੇ ਬੱਚੇ ਆ, ਮਤਲਬ ਅ ਸੈਵਨਥ ਤੋਂ ਲੈ ਕੇ ਟਵੈਲਥ ਤੱਕ, ਉਹਨਾਂ ਨੂੰ ਅੱਠ ਜੂਨ ਨੂੰ ਛੁੱਟੀਆਂ ਪਈਆਂ ਸੀ।
ਅੱਛਾ ਪਈਆਂ ਈ ਲੇਟ ਆ ਤੁਵਾਡੀਆਂ।
ਹਾਂਜੀ। ਹੁਣ ਇਹ ਤੇ ਖੁੱਲਦੇ ਆ ਬਾਈ ਜੁਲਾਈ ਨੂੰ। ਉਹ ਵੀ ਬੱਚੇ ਕਈ ਸੱ ਸਟਾਟਿਗ 'ਚ ਵੈਸੇ ਨੀ ਆਂਦੇ। ਕਿਉਕਿ ਇੰਨਾ ਕੰਮ ਵਗੈਰਾ ਨੀ ਹੁੰਦਾ।
ਬੱਚੇ ਦੇਖੋ ਛੁੱਟੀਆਂ 'ਚ ਤਾਂ ਕਰਦੇ ਨੀ ਐ। ਜਦੋਂ ਲਾਸਟ ਰਹਿ ਜਾਂਦੀਆਂ ਨੇ ਨਾ ਛੁੱਟੀਆਂ
ਫੇਰ ਉਹਨਾ ਨੂੰ ਕੰਮ ਕਰਨਾ ਯਾਦ ਆਂਦਾ।
ਹਾਂ, ਅਸੀਂ ਵੀ ਏਦਾਂ ਆਪਣੇ ਬੱਚਿਆਂ-ਬੁਚਿਆਂ ਦੇ ਨਾ ਬੈਗ ਵਗੈਰਾ ਧੋ ਤੇ। ਇਹਨਾਂ ਨੇ ਵੀ ਪਰਸ ਸੋ ਤੋਂ ਨਾ ਜਾਣਾ ਐ। ਤਾਂ ਇਹ ਪੂਰੇ ਮਨਥ 'ਚ ਤਾਂ ਲੱਗਿਆ ਈ ਨੀ ਵੇਖੋ‌। ਛੁੱਟੀਆਂ 'ਚ ਕੰਮ ਕੁਮ ਕਰਕੇ ਬੈਗ ਖੋਲ੍ਹੇ ਈ ਨੀ। ਹੁਣ ਮੈਂ ਕਿਹਾ ਬੈਗ-ਬੂਗ ਧੋਲੋ ਕੱਲ ਸ ਕੱਲ ਤੱਕ ਸੁਕ ਜਾਣਗੇ। ਫੇਰ ਆਪਣਾ ਆਪਣਾ ਜਿਹੜਾ ਕੰਮ-ਕੁਮ ਕੀਤਾ। ਬੈਂਗਾ ਵਿੱਚ ਪਾ ਕੇ ਤਿਆਰ ਰੱਖੋ, ਜਾਣ ਵਸਤੇ।
ਨਹੀਂ, ਵੈਸੇ ਇੰਨੀ ਛੁੱਟੀਆਂ ਤੋਂ ਬਾਅਦ ਬੱਚਿਆਂ ਦਾ ਵੀ ਦਿਲ ਨੀ ਕਰਦਾ ਜਾਣ ਦਾ। ਇਕਦਮ ਆਪਣੇ ਮਜ਼ੇ ਨਾਲ ਵਿਚਾਰੇ ਰਹਿ ਰਹੇ ਹੁੰਦੇ ਤੇ ਹੁਣ ਸਕੂਲ ਦੇ ਨਾਂ ਤੇ ਟੈਨਸ਼ਨ ਹੋ ਰਹੀ ਹੋਏਗੀ।
ਬੱਚਿਆਂ ਦਾ ਤਾਂ ਕਿ ਸਾਡਿਆਂ ਦਾ ਵੀ ਹੁੰਦੈ। ਅਸੀਂ ਵੀ ਹੋਂਦੇ ਨਾ, ਸਾਨੂੰ ਵੀ ਦੇਖੋ ਕੋਈ ਟੈਨਸ਼ਨ ਨੀ। ਸਵੇਰੇ ਉੱਠਣਾ ਬੱਚਿਆਂ ਦੀ ਰੋਟੀ ਪਾਣੀ ਤਿਆਰ ਕਰਨਾ, ਕੋਈ ਉਹ ਨੀ ਆਰਾਮ ਨਾਲ ਉਠਦੇ ਸੀ ਅਸੀਂ ਵੀ। ਹੁਣ ਓਈ ਪੰਜ ਵਜੇ ਉੱਠਣਾ। ਹੁਣ ਬੱਚਿਆਂ ਦੀ ਛੁੱਟੀਆਂ ਸੀ ਤਾਂ ਸਾਡੀਆਂ ਵੀ ਛੁੱਟੀਆਂ ਸੀ। ਹੂੰ, ਨਹੀਂ ਤਾਂ ਇਹ ਬੱਚਿਆਂ ਦੀ ਦੇਖੋ ਰੋ ਰੋਟੀ-ਰਾਟੀ ਲੈ ਕੇ ਜਾਣੀ, ਉਹ ਵੀ ਟੈਸ਼ਨ। ਸਵੇਰੇ ਕੀ ਬਣਾਂਣਾ ਏ। ਗਰਮੀਆਂ ਵਿੱਚ, ਸਰਦੀਆਂ ਦਾ ਚਲੋ ਇਹ ਹੁੰਦਾ ਕਿ, ਚਲੋ ਰਾਤ ਵਾਲੀ ਸਬਜ਼ੀ ਬੰਦਾ ਗਰਮ ਕਰਕੇ ਦੇ ਦਿੰਦਾ।
ਨਾਲੇ ਹਜੇ ਗਰਮੀ ਵੀ ਕਾਫ਼ੀ ਹੈ ਹੁਣੇ ਬਾਰਿਸ਼ਾਂ ਲੱਗ ਜਾਣੀਆਂ, ਜਦੋਂ ਸਕੂਲ ਵਗੈਰਾ ਖੁੱਲਣੇ ਫੇਰ ਬੱਚਿਆਂ ਨੂੰ ਮੁਸੀਬਤ
ਹਾਂ ਫਿਰ ਸਾਵਨ ਸ਼ੁਰੂ ਹੋਈ ਏ, ਤੈਨੂੰ ਪਤਾ ਹੀ ਏ ਸਾਵਨ ਦਾ ਬੜਾ
ਹਾਂ, ਬਹੁਤ ਬਾਰਿਸ਼ਾਂ ਲੱਗਦੀਆਂ ਫਿਰ ਤੇ
ਬਾਰਸ਼ਾਂ ਵੀ, ਬਿਮਾਰੀਆਂ ਵੀ
ਹਾਂਜੀ, ਹੋਲੀਡੇ ਹੋਮਵਰਕ ਵਗੈਰਾ, ਕਰ ਲਿੱਤੇ ਬੱਚਿਆਂ ਨੇ ਸਾਰੇ?
ਹਾਂਜੀ, ਬੱਚਿਆਂ ਨੇ ਕਰ ਲਿਆ।
ਅੱਜ-ਕਲ ਤੇ ਬਹੁਤ ਜਿਆਦਾ ਅੱਜ-ਕਲ ਮੁਸ਼ਕਿਲ ਆਉਂਦੇ ਆ, ਪ੍ਰੋਜੈਕਟਸ ਹੀ ਇੰਨੇ ਜ਼ਿਆਦਾ, ਆਉਂਦੇ ਆ
ਹਾਂ ਤੁਸੀਂ ਦੇਖੋ ਹਾਂ, ਛੋਟੇ-ਛੋਟੇ ਬੱਚਿਆਂ ਨੂੰ ਬਹੁਤ ਹਾਈ-ਫਾਈ ਨਾਲ ਦਿੱਤੇ ਹੁੰਦੇ ਆ ਪ੍ਰੋਜੈਕਟ ਬੱਚਿਆਂ ਨੂੰ ਤਾਂ ਕੀ ਦਿੱਤੇ ਹੁੰਦੇ ਮਾਵਾਂ ਨੂੰ ਦਿੱਤੇ ਹੂੰਦੇ ਐ
ਸਹੀ ਗੱਲ ਆ, ਬੱਚਿਆਂ ਦਾ ਤੇ ਬਾਨਾ ਬੱਚੇ ਕਰਦੇ ਹੀ ਨਈ ਹੈ ਕੋਈ। ਐਵੇਂ ਬੇ ਫਾਲਤੂ ਕੋਈ ਨਈ ਮੋਡਲ ਬਣਾਣੇ ਆ, ਇਹ ਸਾਰੇ ਪੇਰੈਂਟਸ ਨੂੰ ਪਰੇਸ਼ਾਨੀ ਪਾ ਦਿੰਦੇ ਆ
ਹੁਣ ਤੁਸੀਂ ਦੇਖੋ ਕਿ, ਇੱਕ ਮੋਡਲ ਵਿੱਚ, ਪੰਜ ਸੌ- ਪੰਜ ਸੌ ਰੁਪਇਆ ਲੱਗ ਜਾਂਦਾ
ਬਿਲਕੁਲ-ਬਿਲਕੁਲ ਅਗਰ ਬਾਹਰੋਂ ਖਰੀਦੋ ਤੇ ਫੇਰ ਹੋਰ ਮੁਸ਼ਕਿਲ ਐ ਨਾਲੇ ਘਰ ਤੇ ਬਣਦੇ ਵੀ ਨਈ ਹੈ, ਇੰਨਾ ਮਤਲਬ ਕਿਸ ਤਰ੍ਹਾਂ ਕੋਈ ਬਣਾਏ ਹਾਂਜੀ, ਜਿੰਨੇ ਮੁਸ਼ਕਿਲ ਹੁੰਦੇ, ਉਹ ਨਈ ਬਣਦੇ। ਐਵੇਂ ਚੈਕ ਵੀ ਨਈ ਕਰਦੇ, ਉਸ ਤੋਂ ਬਾਅਦ ਬਸ
ਨਹੀਂ-ਨਹੀਂ ਸਾਡੇ ਵੀ ਨਈ, ਸਾਡੇ ਵੀ ਨਹੀਂ ਕਰਦੇ ਇੱਕ ਦਿ, ਇੱਕ- ਡੇਟ ਦੇਣਗੇ ਕਿ, ਇਸ ਤਰੀਕ ਮੋਡਲ ਲਿਆਓ, ਉਸ ਦਿਨ ਬੱਚੇ ਲੈ ਜਾਣਗੇ ਫਿਰ ਪੀ ਟੀ ਐਮ ਰੱਖਣਗੇ, ਫਿਰ ਉਹੀ ਮੋਡਲ ਕਲਾਸਾਂ ਵਿੱਚ ਲਗਾ ਦੇਣਗੇ, ਐਗਜੀਬਿ ਫਿਰ ਦੇਖ ਕੇ ਉਹ ਮੋਡਲ ਵਾਪਸ ਦੇ ਦਿੰਦੇ ਘਰ ਵਾਸਤੇ, ਫਿਰ ਦੇਖੋ ਦਿਲ ਕਿਤਨਾ ਦੁਖਦਾ ਪਹਿਲੇ ਪੈਸੇ ਲਾ ਕੇ ਬੰਦਾ, ਮੋਡਲ ਬਣਾਦੀਆਂ ਕੋਈ ਪ੍ਰਾਈਜ਼ ਵੀ ਨਹੀਂ ਹੁੰਦਾ, ਚਲੋ ਬੱਚੇ ਨੂੰ ਵੀ ਹੁੰਦਾ ਕਿ ਹਾਂ ਅਸੀਂ ਚਲੋ ਪ੍ਰਾਈਜ਼ ਵਗੈਰਾ, ਕਰਦੇ ਨਾ ਹਾਂ ਤਾਂ ਕਿ ਬੱਚੇ ਵੀ ਖੁਸ਼ ਹੋ ਜਾਣ ਕਿ, ਹਾਂ ਕੋਈ ਪ੍ਰਾਈਜ਼ ਮਿਲਿਆ ਕੁਛ ਨੀ ਬਸ, ਐਗਜੀਬਿਸ਼ਨ ਕਰਕੇ ਫਿਰ ਆਪਣੇ ਬੱਚਿਆਂ ਨੂੰ ਪ੍ਰੋਜੈਕਟ ਤੇ ਵਾਪਸ ਦੇ ਦਿੰਦੇ ਆ ਘਰ ਵਾਸਤੇ, ਬੱਚੇ ਅੱਦੇ ਲਿਆਂਦੇ- ਲਿਆਦੇ ਹੀ ਉਹਨਾਂ ਦੇ ਅਧੇ ਟੁੱਟ ਜਾਂਦੇ ਆ, ਸਕੂਲੋਂ ਲਿਆਂਦੇ ਆ ਕੋਈ ਸਹੇਲੀਆਂ ਨੇ ਨੀਚੇ
ਅੱਜ-ਕੱਲ੍ਹ ਵੈਸੇ ਵੀ ਨਾ ਇੰਨੀ ਪੜ੍ਹਾਈ ਨਈ ਹੈ, ਸਾਰਾ ਇਹਨਾਂ ਨੇ ਐਇਔ ਪ੍ਰੋਜੈਕਟ ਵਗੈਰਾ ਰੱਖੇ ਦੇ, ਐਕਟਿਵਿਟੀਸ ਹੀ ਨਈ ਕਰਦੀ ਸਕੂਲ ਦੇ ਵਿੱਚ ਅੱਜ-ਕੱਲ ਐਵੇਂ ਪੂਰਾ ਮੰਥ, ਕੱਢ ਦਿੰਦੇ ਆ, ਪੜ੍ਹਾਈ ਜਦੋਂ ਪੇਪਰ ਆਦੇ ਤੇ ਇੱਕਦਮ ਫੇਰ ਜਲਦੀ-ਜਲਦੀ
ਅੱਛਾ ਦੇਖੋ, ਸਾਡੇ ਟਾਈਮ ਨਾ ਮਤਲਬ ਕਿ ਸਕੂਲ ਟੀਚਰਾਂ ਪੜ੍ਹਾਉਂਦੀਆਂ ਸੀ, ਅਸੀਂ ਸਮਝਦੇ ਸੀ। ਮਤਲਬ ਘਰ ਪੇਰੈਂਟਸ ਨੂੰ ਘੱਟ ਕਰਾਣਾ ਪੈਂਦਾ ਸੀਗਾ ਕੰਮ ਅੱਜ-ਕੱਲ੍ਹ ਕੀ ਐ, ਸਕੂਲ ਵਾਲੇ ਨਾ ਕੁੱਛ ਵੀ ਹੋਏਗਾ, ਕੋਈ ਬੱਚਿਆਂ ਦੀ ਸਪੀਚ ਵੀ, ਹੋਏਗੀ ਨਾ ਉਹ ਮੈਸੇਜ ਕਰਦੇ ਕਿ, ਤੁਸੀਂ ਆਪਣੇ ਬੱਚੇ ਨੂੰ ਖੁਦ ਤਿਆਰ ਕਰਾਓ
ਹਾਂਜੀ, ਉਹੀ ਬੜਾ ਪੇਰੈਂਟਸ ਦੀ ਵੀ ਲੋਡ, ਪਾਇਆ ਦਾ ਕਾਫ਼ੀ
ਪੇਰੈਂਟਸ, ਦੇ ਵੀ ਪਾਇਆ ਹੋਇਆ ਕਿ ਹੁਣ, ਸਾਡੇ ਬੱਚਿਆਂ ਦੇ ਸਕੂਲਾਂ ਚ ਕੋਈ ਹੁੰਦਾ ਨਾ, ਜਿਸ ਤਰ੍ਹਾਂ ਕੁਛ ਵੀ ਕਰਨਾ ਹੋਏ, ਇਹਨਾਂ ਨੇ ਕੋਈ ਡਿਬੇਟ ਹੁਣ, ਜਿਸ ਤਰ ਇਹਨਾਂ ਦੀ ਸੱਤ ਤਰੀਕ ਨੂੰ, ਨਾ ਡਿਬੇਟ ਹੈ ਸਕੂਲਾਂ ਚ ਤਾਂ ਇਹਨਾਂ ਨੇ, ਮੈਸੇਜ ਪਾ ਤਾ ਤੇ ਪਾਲੇ ਕਿ ਅਪਨੇਆ ਬੱਚੇਆਂ ਨੂੰ ਕੋਪੀਟੀ ਇੰਗਲਿਸ਼ ਡਿਬੇਟ ਕੌਪੀਟੀਸ਼ਨ ਵਾਸਤੇ ਤਿਆਰ ਕਰੋ। ਅ ਮਲ ਕੋਈ ਟੋਪ ਹਾਂ-ਹਾਂ। ਤਾਂ ਓਨਾਂ ਨੂੰ ਤਿਆਰ ਕਰੋ ਬੱਚੇ ਇੱਜ਼ਤ ਕਰਦੇ, ਕੋਈ ਟੀਚਰਾਂ ਪੈਲਾਂ ਓ ਨਾ ਕਿ ਸਕੂਲ ਵੀ ਤਿਆਰੀ ਕਰਾਨ ਫੇਰ ਉਹ ਬੱਚਿਆਂ ਘਰ ਵੀ ਕਰਨ ਹੁਣ ਤੁਆਨੂੰ ਪਤਾ ਘਰ ਬੱਚੇ ਪੜ੍ਹਦੇ ਨੀ ਐ ਤੇ ਡਿਬੇਟ ਕੀ ਕਰਨਗੇ।
ਵੀ ਕੋਈ ਫੇਰ ਚੱਲੋ ਅਪਨੇ ਪੇਰੈਂਟਸ ਕੋਲੋਂ ਪੜ੍ਹ ਲੈਂਦਾ ਜ਼ਿਆਦਾਤਰ ਬੱਚੇ ਪੜ੍ਹਦੇ ਈ ਨੀ ਓ ਬਿਲਕੁਲ ਵੀ ਨਾ ਓ ਘਰ ਪੜ੍ਹਦੇ ਨੀ ਆ ਫੇਰ ਟਿਊਸ਼ਨ ਲਵਾਓ ਐ ਸਭ।
ਆਹ ਫਿਰ ਅੱਜ-ਕੱਲ ਤੁਆਨੂੰ ਪਤਾ ਬੱਚੇਆਂ ਨੂੰ ਜੇ ਮਾਰ ਵੀ ਦੋ, ਹਲਕਾ ਜਾ ਈ ਮਾਰੋ ਸਾਡੇ ਤਾਂ ਬੜੇ ਖੇਖਣ ਕਰਦੇ ਆ, ਥੋੜਾ ਜਾ ਲੱਗ ਵੀ ਜੇ ਨਾ ਇਤਨਾ ਰੋਣਗੇ ਨਾ ਜਿਸ ਤਰਾਂ ਪਤਾ ਨੀ ਕੀ ਹੋ ਗਯਾ।
ਚਲੋ ਠੀਕ ਐ, ਰੋ ਰਯਾ ਅੱਜ ਕੱਲ ਨਈ ਤਾਂ ਇੰਨੇ ਬੇਸ਼ਰਮ ਓਨਾਂ ਨੂੰ ਅਸਰ ਈ ਨੀ ਹੁੰਦਾ। ਅੱਗੋਂ ਹੋਰ ਹਾਂ ਬੋਤ ਜਾਦਾ ਬਤਮੀਜ਼ੀ ਕਰਕੇ ਆ।
ਪਰ ਨਈ ਮੇਰੇ ਮੁੰਡੇ ਨੂੰ ਮਾਰੋ ਨਾ ਓ ਤਾਂ ਓ ਰੋਂਦਾ ਐ ਓ ਰੋਂਦਾ ਐ।
ਅੱਛਾ-ਅੱਛਾ ਨਈ ਅੱਛੀ ਗੱਲ ਐ ਵੈਸੇ।
ਮਤਲਬ ਦੇਖੋ ਜਿਨੂੰ ਸ਼ਰਮ ਹੈ ਨਾ ਬੱਚੇ ਨੂੰ ਓਈ ਰੋਏਗਾ ਜੇੜਾ ਡਿਠ ਐ ਨਾ ਮਾਰ ਖਾ ਕੇ ਓ
ਹਾਂ ਓਨੂੰ ਨੀ ਐ ਹਾਂ ਓ ਉਲਟਾ ਅੱਗੋਂ ਵੀ ਓਨੂੰ ਅਸਰ ਨੀ ਐ, ਅੱਗੋਂ ਵੀ ਬਦਤਮੀਜ਼ੀ ਵਗੈਰਾ ਕਰਦਾ ਕੇਆ ਐ, ਕੇਆ ਐ ਐਵੇਂ-ਐਵੇਂ ਬੋਲਦੇ ਆ।
ਤੇ ਮੈਂ ਐ ਕੈ ਰੀ ਸੀ ਮਾਰਨ ਵਾਲੇ ਨੂੰ ਵੀ ਸ਼ਰਮ ਆ ਜਾਂਦੀ ਜਿਦਾਂ ਮਾਰ-ਮਾਰ ਕੇ ਅਸੀਂ ਆਪਣਾ ਮਤਲਬ ਕਿ ਹਾਈਪਰ ਹੋ ਰੇ ਆਂ, ਬੱਚੇ ਨੂੰ ਮਾਰ ਰੇ ਆਂ।
ਠੀਕ ਐ ਅਗਰ ਬੱਚਾ ਫੀਲ ਕਰ ਰਯਾ ਤੇ ਫੇਰ ਸਈ ਐ। ਇਸ ਤਰ੍ਹਾਂ ਬੱਚੇਆਂ ਨੂੰ ਵੀ ਪਤਾ ਹੁੰਦਾ ਕਿ ਮਤਲਬ ਹਾਂ ਸਾਡੀ ਵੀ ਇਨਸਲਟ ਹੋ ਰੀ ਐ।
ਹਾਂ ਜੇ ਬੱਚੇ ਨੂੰ ਸ਼ਰਮ ਹੋਏ ਨਾ ਦੇਖੋ ਓਨਾਂ ਨੂੰ ਵੀ ਇਨਸਲਟ ਹੁੰਂਦੀ ਹੈ ਤਾਂ ਈ ਓ ਰੋਂਦੇ ਐ। ਕੇ ਹਾਂ
ਹਾਂਜੀ, ਹੋਰ ਕੀ ਬਨਾਯਾ ਸੀ ਅੱਜ?
ਹਾਂਜੀ, ਅਸੀਂ ਜੀ ਛੋਲੇ ਬਣਾਏ ਸੀ ਜੀ, ਛੋਲੇ ਬਣਾਏ ਸੀਗੇ।
ਅੱਛਾ, ਅੱਛਾ ਹਾਂ ਸੈਟਰਡੇ ਵੈਸੇ ਵੀ ਸਾਰੇ ਕਾਲੇ ਚਨੇਂ ਈ ਬਨਾਂਦੇ ਐ।
ਹਾਂ ਸ਼ਨੀਵਾਰ ਹੋ ਗਯਾ ਨਾ ਮੋਸਟਲੀ ਓਈ ਬਨਾਂਦੇ ਆਂ ਅਸੀਂ।
ਅੱਛਾ, ਅੱਛਾ ਤੇ ਹੁਨੇ ਖਾ ਲਿੱਤੀ ਰੋਟੀ?
ਮੈਂ ਦੱਸਿਆ ਨਾ ਖਾ ਪੀ ਕੇ ਵੇਲੇ ਹੋ ਗੇ।
ਅੱਛਾ-ਅੱਛਾ।
ਫੁਲਕੇ ਬਣਾਏ ਸੀ ਛੋਲੇ ਨਾਲ ਤੇ ਮੁੰਡਾ ਚਾਵਲ ਬਣਾਓ, ਚਾਵਲ ਬਣਾਓ।
ਹਾਂ ਗਰਮੀ ਆਂ ਨਾ ਤੇ ਗਰਮੀ 'ਚ ਫਿਰ ਫੁਲਕੇ ਖਾਨ ਵੀ ਨੀ ਹੁੰਦੇ, ਚਾਵਲ ਥੋੜੇ ਠੀਕ ਰੈਂਦੇ
ਹਾਂ, ਮਤਲਬ ਕਿ ਰਾਤੀ ਵੀ ਸਾਡੇ ਤੇ ਚਾਵਲ
ਅੱਛਾ-ਅੱਛਾ।
ਮਾਏ ਮੁਡੇ ਨੂੰ ਬੋਤ ਅੱਛੇ ਲੱਗ ਰੇ ਹੂੰ। ਹੋਰ, ਹਾਂ ਬੋਤ ਅੱਛੇ ਲੱਗਦੇ ਇਨੂੰ ਕੁਛ ਵੀ ਹੋਏ ਰਾ ਰਾਜਮਾਂ ਚਾਵਲ ਬਣਾ ਲੋ, ਛੋਲੇ ਚਾਵਲ ਬਣਾ ਲੋ, ਕੜੀ ਚਾਵਲ ਬਣਾ ਲੋ। ਸਬਜ਼ੀਆਂ ਤਾਂ ਖਾਂਦੇ ਨੀ ਐ ਬਸ ਚਾਵਲਾਂ ਦੇ ਪਿੱਛੇ ਗੇੜੇ ਦਿੱਤੇ ਹੋਏ ਏਨਾਂ ਨੇ।
ਕਈਆਂ ਕੋਲ ਨਾ ਚਾ ਫੁਲਕੇ ਖਾਨ ਵੀ ਨੀ ਹੁੰਦੇ। ਚਾਵਲ ਓ ਖੁਸ਼ ਹੋ ਕੇ ਖਾ ਲੈਨਗੇ ਲੇਕਿਨ ਫੁਲਕੇ ਓਈਓ ਇੱਕ ਖਾਦੇ ਦੋ।
ਹਾਂਜੀ-ਹਾਂਜੀ, ਫੁਲਕੇ ਤਾਂ ਘੱਟ ਈ ਖਾਂਦੇ ਚਾਵਲ ਤਾਂ ਖਾ ਲੈਂਦੇ ਐ।
ਹਾਂਜੀ, ਹੋਰ ਤੁਸੀਂ ਕਿੰਨੇ ਵੱਜੇ ਸੋਂਦੇ ਓ?
ਸਾਢੇ ਦਸ, ਪੌਣੇ ਗਿਆਰਾਂ ਤੱਕ ਹੋ ਈ ਜਾਂਦੇ।
ਅੱਛਾ। ਅਸੀਂ ਵੀ ਲੇਟ ਹੀ ਸੌਣਦੇ, ਸਾਨੂੰ ਤੇ ਬਾਰਾਂ ਇੱਕ ਵਜ ਜਾਂਦੇ ਆ
ਅੱਛਾ ਲੇਟ ਸੌਂਦੇ ਹੁੰਦੇ, ਤੁਸੀਨਹੀਂ ਹੁਣ ਤਾਂ ਲੇਟ ਦੇਖੋ ਇਹ ਲੇਟ ਹੀ ਸੀ ਬੱਚੇ ਵੀ ਹੁਣ ਜਾਗਦੇ ਪਏ ਹੁਣ ਸਕੂਲ ਖੁੱਲ ਜਾਣਗੇ, ਕੱਲ ਇਹਨਾਂ ਨੇ ਦੇਖੋ, ਪਰਸੋਂ ਤੋਂ ਸਕੂਲ ਜਾਣਾ ਕਿਆ ਕਰੀਏ, ਸਾਡੇ ਬੱਚਿਆ ਦਾ ਦੇਖੋ ਅੱਠ ਸਾਢੇ ਅੱਠ ਤੱਕ ਸੋ ਜਾਂਦੇ ਨੇ
ਹਾਂਜੀ ਕਿਉਂਕਿ ਫੇਰ ਸਵੇਰੇ ਵੀ ਉੱਠਣਾ, ਤੇ ਫੇਰ ਐਵੇਂ ਲੇਟ ਸੋਵਾਂਗੇ ਤੇ ਸਵੇਰੇ ਵੀ ਕਿਧਰਾ ਉੱਠਣਾ
ਤਾਂਹੀ ਸਵੇਰੇ ਉੱਠਣਗੇ ਨਹੀਂ ਤਾਂ ਤੁਹਾਨੂੰ ਪਤਾ, ਬੱਚੇ ਉੱਠਦੇ ਕਿੱਦਾਂ ਲੇਟ ਹੀ ਉੱਠਦੇ ਆ
ਉੱਪਰੋਂ ਲੇਟ ਹੋ ਜਾਓ, ਅੱਜ- ਕੱਲ ਫਾਈਨ ਵਗੈਰਾ ਵੀ ਇੰਨੇ ਆ, ਬੇਫਾਲਤੂ 'ਚ
ਹਮ, ਚਲੋ ਅੱਛਾ ਜੀ ਫੇਰ। ਚਲੋ ਜੀ, ਆਣਾ ਤੁਸੀ ਚਕਰ- ਚੁਕਰ ਮਾਰਨਾ
ਹਾਂ ਆਵਾਂਗੇ, ਹੁਣ ਜੇ ਗਰਮੀ ਆ, ਥੋੜਾ ਮੌਸਮ ਠੀਕ ਹੋਏ ਫੇਰ
ਠੀਕ ਹੋਏਗਾ ਤੇ ਮਾਰਨਾ ਚੱਕਰ, ਚਲੋ ਅੱਛਾ ਜੀ, ਸਸ੍ਰੀ ਅਕਾਲ ਜੀ
ਚਲੋ ਠੀਕ ਐ, ਫੇਰ ਆਪਾਂ ਬਾਅਦ ਚੋਂ ਕਰਦੀ ਆ ਤੁਹਾਨੂੰ ਕੋਲ, ਠੀਕ ਓਕੇ ਬਾਏ ਸਸ਼੍ਰੀ ਅਕਾਲ।
ਬਾਏ
ਕਿ
ਹੋ